ਹਾਂਜੀ ਹਾਂ ਸਤਿ ਸ੍ਰੀ ਅਕਾਲ ਹੋਰ
ਬਣਾਉਣ ਲਈ ਰੋਟੀ
ਨਹੀਂ ਹਾਲੇ ਨਹੀਂ
ਅੱਛਾ ਮੈਂ ਬਣਾ ਕੇ ਆਈ ਹੁਣੇ ਥੋੜਾ ਬਦਲ ਜਾਹਾ ਹੋਇਆ ਸੀ ਸਾਡੇ ਤੇ ਫਿਰ ਧੁੱਪ ਨਿਕਲ ਚੱਲੀ ਆ
ਹਾਂ ਸਾਡੇ ਬੱਦਲ ਹੋਇਆ ਪਿਆ ਵਾ
ਅੱਛਾ
ਹਮ
ਸਾਡੇ ਦੋ ਦਿਨ ਬਿਲਕੁਲ ਬੰਦ ਸੀ ਹਵਾ ਤੇ ਹੁਣ ਚੱਲਣ ਡ ਲੱਗੀ ਸ਼ੁਰੂ ਹੋਈ ਹੈ ਅੱਜ
ਹਾਂਜੀ ਉਹ ਤੇ ਆ ਬੱਦਲ ਬੱਦਲ ਬਣਿਆ ਰਹਿੰਦਾ ਸਾਡੇ ਵੀ
ਹਾਂ ਕੋਈ ਨਾ
ਬਸ ਹੋ ਗਿਆ ਤੁਹਾਡਾ ਕੰਮ
ਨਹੀਂ ਨਾਸ਼ਤਾ ਬਣਾਇਆ ਵਾ ਝਾੜੂ ਲਗਾਇਆ
ਅੱਛਾ ਬ ਅੱਛਾ ਨਹੀਂ ਬਸ ਚ ਉਹਠੇ ਚਓ ਪੀ ਕੇ ਹੁਣ ਚਝਾੜੂ ਵੂੜੂ ਭਾਂਡੇ ਭਾਂਡੇ ਚਾੜੂੜ ਲੈ ਲਿਆ ਤੇ ਹੁਣ ਗੁੜੀਆਂ ਕਹਿੰਦੀ ਭੁੱਖ ਲੱਗੀ ਆ
ਹਾਂ ਭਾਂਡੇ ਸੀ ਥੋੜੇ ਜਿਹੇ ਉਹ ਵੀ ਚਾਹ ਵਾਲੇ ਮਾਂਜ ਲ ਆ ਹੁਣ ਰੋਟੀ ਖਾਵਾਂਗੇ ਤੇ ਫਿਰ ਹੋਣਗੇ
ਹਮ ਅੱਛਾ ਹਾਂ ਤੇ ਆ ਭਾਂਡਿਆਂ ਦਾ ਕਿੱਥੇ ਖਤਮ ਹੁੰਦਾ
ਭਾਂਡੇ ਨੀ ਮੁੱਕਦੇ ਉਹੀ ਨਾ ਸਾਰੀ ਤੇੜੀ ਮਾਂਜੀ ਜਾਓ ਫੇਰੇ ਨੀ ਖਤਮ ਹੁੰਦੇ ਭਾਂਡਿਆਂ ਕੱਪੜਿਆਂ ਦਾ ਹੀ ਤੇ ਕੰਮ ਆ ਆ ਸਾਰਾ
ਹਾਂ ਤੇ
ਕੱਪੜੇ ਧੋਈ ਜਾਓ ਤੇ ਨ ਨਿਕਲਦੇ ਆਉਣਗੇ ਭਾਂਡੇ ਮੰਾਂਜੀ ਜਾਓ ਫਿਰ ਨਿਕਲਦੇ ਆਣਗੇ
ਹਮ ਆ ਤੇ ਆ ਅਸੀਂ ਇਕੱਠੇ ਕਰ ਲੈਂਦੇ ਫਿਰ ਤੋਂ ਲੈਂਦੇ ਆ
ਹਾਂ ਨਹੀਂ ਮੈਂ ਤੇ ਨਾਲੇ ਨਾਲ ਥੋੜੇ ਜਿਹੇ ਹੋ ਹੀ ਮੰਜ ਲਏ ਥੋੜੇ ਜਿ ਮੰਜ ਲਏ ਨਾਲੇ ਨਾਲ ਸਾਫ਼ ਕਰਦੇ ਹੁੰਦੇ ਹਾਂ ਜਮਾ ਹੋਣ ਨਾ ਫਿਰ ਜਿਆਦਾ ਲੱਗਦੇ
ਨਹੀਂ ਲੱਗਦਾ
ਹਾਂ
ਹਮ
ਮੈਨ ਪਰਿਵਾਰ ਦੇ ਵੀ ਹੁੰਦਾ ਨਾ ਅਸੀਂ ਦੋ ਜਾਣੇ ਆ ਤੇ ਓਨੇ ਭਾਂਡੇ ਜੂਠੇ ਹੁੰਦੇ
ਹਮ
ਜਿੰਨੇ ਕੁ ਖਾਲੀ ਜੂਠੇ ਹੋਏ ਨੇ ਕੁ ਮੰਜਲੇ ਹਾਂ ਪਰਿਵਾਰ ਚ ਤੇ ਫਿਰ ਜ਼ਿਆਦਾ ਇੱਕ ਇੱਕ ਗਲਾਸ ਵੀ ਫੜੇ ਤੇ ਕਿੰਨੇ ਹੋਟ
ਨਾ ਸਾਡਾ ਇ ਤਰ੍ਹਾਂ ਹੁੰਦਾ ਵਾ ਯਾਰੀ ਇੱਕ ਜਿੰਨਾ ਤ ਗਿਲਾਸ ਵਿਖਣ ਰਾਤੀ ਧੋਣਾ ਨੀ ਆ ਜਦੋਂ ਵੇਖ ਅੱਗੇ ਕਿ ਗਲਾਸ ਹਣ ਨ ਵੀ ਖੰਡੇ ਫਿਰ
ਹਾਂ-ਹਾਂ ਉਹੀ ਹੁੰਦਾ ਹੀ ਉਹੀ ਆ ਸਾਹਮਣੇ ਦੇਖਦੇ ਰਹੋ ਤਾਂ ਲਾਈ ਜਾਓ ਸਟੈਂਡ ਤੋਂ ਓਹੀ ਸਾਡਾ ਵੀ ਉਹੀ ਕੇ ਚਾਹ ਪੀਣ ਲੱਗੇ ਤੇ ਚੱਲ ਕੱਪ ਜਿੰਨੇ ਚਿਰ ਮੁੱਕ ਨੀ ਆ ਲਾਈ ਜਾਓ-ਲਾਈ ਜਾਓ ਖਤਮ ਹੁੰਦੇ ਫਿਰਤ ਮੰਨਜਓ
ਹਾਂ ਸਭ ਦਾਹੀ ਕਰ ਅੱਛਾ
ਇਹ ਨੀ ਕਿ ਦੋ ਹੀ ਰੱਖੀਏ ਦੋ ਧੋਲੀਏ ਦੋ ਚ ਪੀਲੀ ਨਹੀਂ ਫਿਰ ਉਹ ਪਟੇ ਕਰ ਲਈ ਦੇ ਹਮ
ਇਨਾ ਵੀ ਤੁਹਾਡੀ ਹੋਈ ਗੱਲ
ਕੱਲ ਹੋਈ ਸੀ
ਛ ਵਧੀਆ ਗੱਲ ਕਰਦੀ
ਨਹੀਂ ਥੋੜਾ ਚੰਗੀ ਤਰ੍ਹਾਂ ਨਹੀਂ ਕਰਨ ਡਈ ਸੀ
ਅੱਛਾ ਕੋਈ ਹਮ ਅੱਛਾ ਹਾਂ ਪਹਿਲੀ ਵਾਰੀ ਕੀਤੀ
ਪਹਿਲੀ ਵਾਰ ਆਦੀ ਹਾਂ ਪਹਿਲੀ ਵਾਰ ਕਰਕੇ ਤੋ ਤਰ੍ਹਾਂ ਠੀਕ ਤੇ ਕਾਲ ਚ ਗੜਬੜ ਕਰਨ ਦੀ ਥੋੜੀ ਮਸਾਜਣਾ ਕਰ ਲੇ ਨਵੀ ਕੀ
ਹੂੰ
ਫੇਰ ਆ ਕਹਿੰਦੀ ਕੋਈ ਨੀ ਆਂਦੀ ਆਂਟੀ ਜੀ ਹੌਲੀ-ਹੌਲੀ ਹੋਜੂਗਾ
ਹਮ
ਚੰਗਾ ਠੀਕ ਆ ਲਾ-ਲਾ ਕੇ ਚੱਕ ਜਾ ਖੁੱਲੂਗਾ ਨਾ ਚੱਕ ਦੀ
ਹਾਂ ਕਦੀ ਗੱਲ ਨਾ ਕੀਤੀ ਹੋਵੇ ਤਾਂ ਹੋਈ ਜਾਂਦਾ ਵੇ ਮੈਨੂੰ ਨਾ ਮੇਰੀ ਅਹ ਸੇਲੀ ਬੋਲੇਗੀ ਕਿ ਮੇ ਨਾਲ ਦੋ ਮਿੰਟ ਕਹਿੰਦੀ ਮੇਰੀ ਭੈਣ ਨਾਲ ਮੈ ਗੱਲ ਕਰ ਲਾ ਕਿਹਾ ਮੈਂ ਉਹਦੇ ਨਾਲ ਕੀ ਕਰਾਂ ਮੈਂ ਤੇਰੇ ਨਾਲ ਗੱਲ ਕਰਨੀ ਹਾਂ ਤੇਰੇ ਨਾਲ ਗੱਲ ਹੋਣੀ ਆ ਉਹਦੇ ਨਾਲ ਮੈਂ ਕਦੀ ਕੀਤੀ ਨੀ ਹਾਂ ਹ ਇਹ ਆ ਬਸ
ਨਹੀਂ ਠੀਕ ਆ ਇੱਕ ਚਮਚ ਪੂਰਾ ਹੋਲੀਕਸ ਪਾ ਦੋ ਫਿਰ ਕਹਿੰਦੀ ਹੋਰ ਪਾਓਲੋ
ਥੋੜਾ ਥੋੜਾ ਪੀਦਾ ਥੋੜੀ
ਠੀਕ ਹੈ ਠੀਕ ਹੈ ਮੈਨੂੰ ਗੰਨਾ ਫ ਦੰਨ ਪਾਤ ਮ ਰਿੰ
ਹਮ ਹਮਮ ਸਵੇਰੇ ਉੱਠ ਕੇ ਬਰਸ਼ ਪਹਿਲਾਂ ਉਹ ਕੰਮ ਤਾਂ ਉਹੀ ਵਾਲਲ ਬਰਸ਼ ਕਰਕੇ
ਹਾਂ, ਓਹੀ ਨਾ ਇਹਨੂੰ ਬੋਲ-ਬੋਲ ਕੇ ਵੜਨਾ ਪੈਂਦਾ ਪਿੱਛੇ ਜਾ ਚੈੱਕ ਕਰੋ
ਉਹੀ ਹੈ ਪਤਾ ਨੀ ਬਰੱਸ਼ ਤੋਂ ਕਿਉਂ ਡਰਦੇ ਬੱਚੇ
ਹਾਂਜੀ
ਮੈਂ ਪਤਾ ਨੀ ਬਰੱਸ਼ ਤੋਂ ਕਿਉਂ ਡਰਦੇ ਬੱਚੇ
ਹਾਂ ਉਹੀ ਨਾ ਬਰੱਸ਼ ਤੋਂ ਪਤਾ ਨੀ ਕੀ ਹੁੰਦਾ
ਨਿੱਕੇ ਹੁੰਦੇ ਤੇ ਬੜਾ ਜਾਣ ਕੇ ਭੱਜ-ਭੱਜ ਕੇ ਛੋਟੇ ਹੁੰਦੇ ਪਿਸਟ ਖਾਈ ਜਾਣਾ ਤੇ ਨਾਲੇ ਬਰੱਸ਼ ਕਰਨ ਦੇ ਬਹਾਨੇ ਲਈ ਜਾਣਾ ਜਦੋਂ ਹੁੰਦੇ ਤੇ ਫੇਰ ਕਹਿ ਦਿੰਦੇ ਬਰੱਸ਼ ਹੀ ਨੀ ਕਰਨਾ
ਹਾਂ ਹਾਂਜੀ, ਹੋਰ ਕੀ ਬਣਾਏਗੀ ਨਾਸ਼ਤੇ ਚ
ਨਾਸ਼ਤੇ ਚ ਰੋਟੀਆਂ ਬਣਾਈਆਂ ਅਜੇ ਸਬਜ਼ੀ ਹੈਗੀ ਸੀ।
ਸਬਜ਼ੀ ਹੈਗੀ ਸੀ। ਹਾਂ, ਮੈਂ ਵੀ ਆਈ ਕਰਦੀ ਸਬਜ਼ੀ ਰਹਿੰਦੀ ਆ ਤੇ ਫੇਰ ਓ ਓ ਖਾ ਲੈਣੀ ਆ।
ਅੱਛਾ। ਹਾਂ, ਆਹੋ ਪਰੌਂਠੇ ਅਸੀਂ ਖਾਂਦੇ ਨੀ ਬੀ, ਵਾਲੇ ਕਰਕੇ
ਹਾਂ।
ਤੇ ਸੁੱਕੀਆਂ ਰੋਟੀਆਂ ਹੀ ਚਲੋ ਬਣਾ ਕੇ ਆਪਣਾ ਚੋਪੜ ਲਈ ਦਾ ਮੜੀ ਮੜੀ ਚੋਪੜ ਕੇ ਖਾ ਲੈਣੇ ਅ
ਹੂੰ ਹੂੰ, ਸਾਡੇ ਵੀ ਨਾ ਹੁਣ ਪਹਿਲਾਂ ਪਰੌਠੇ ਖਾਂਦੇ ਹੁੰਦੇ ਸੀ ਤੇ ਫੇਰ ਉਹੀ ਗਿਆ ਹੋ ਜਾ ਕਰਕੇ ਤੇ ਫਿਰ ਇਹਨਾਂ ਨੇ ਪਰੌਠੇ ਚੰਗੇ ਖਾਣੇ। ਤੇ ਹੁਣ ਰੋਟੀਆਂ ਹਰੇਖ ਇੱਕ ਨੂੰ ਆਦਤ
ਉਹੀ ਰਿਸ਼ਤੇ ਆਪਣੀ ਨਨਾਣ ਘਰ ਗਈ ਸੀ ਤੇ ਉਹਨਾਂ ਨੇ ਪਹਿਲੇ ਦਿਨ ਪਰੌਂਠੇ ਬਣਾ ਕੇ ਦੇਤੇ ਚੱਲ ਨਹੀਂ ਤੇ ਖਾ ਲੇ ਪਹਿਲੇ ਦਿਨ ਖਾ ਲਏ ਮੈਂ ਕੀ ਬੋਲਣਾ ਦੂਜੇ ਦਿਨ ਫੇਰ ਲਿਆਤੇ ਫੇਰ ਬੋਲਿਆ ਸੀ ਮੈਂ ਕਈ ਪਰੌਂਠੇ ਨਹੀਂ ਖਾਂਦੇ। ਰੋਟੀਆਂ ਸੁੱਕੀਆਂ ਮੈਂ ਕਿਹਾ ਲਾਂ ਦੇ ਕੋਈ ਨੀ ਕੋਈ ਨੀ ਬੋਲਣਾ ਚਾਹੀਦਾ ਮੈਂ ਕਹਿੰਦੀ ਹੈਗੀਆਂ। ਰੋਟੀਆਂ ਵੀ ਮੈਂ ਲਾਈਆਂ ਵਾ ਚੱਲ ਰੋਟੀਆਂ ਖਾਲੋ।
ਅੱਛਾ
ਤੇ ਫੇਰ ਚੱਲ ਉਹਨੂੰ ਪਤਾ ਲੱਗ ਗਿਆ ਫੇਰ ਰੋਟੀਆਂ ਦੇਣ ਲੱਗ ਗਈ।
ਹੂੰ।
ਜ਼ਿਆਦਾ ਖਾ ਖ ਕੇ ਪਰੋਠੇ ਦਾ ਫਿਰ, ਔਖੇ ਹੋਣਾ ਆਪ ਹੀ ਹਾਂ ਹੋਰ ਕੋਈ ਨੀ ਲਗਦੀ ਨਾ ਪਰੌਂਠੇ ਖਾ ਲੋ ਤੇ ਫਿਰ ਸਾਰੀ ਦਿਹਾੜੀ ਤੇ ਭੁੱਖ ਨੀ ਲੱਗਦੀ ਰੋਟੀ ਕੀਲ ਕੀ ਹੁੰਦੀ ਛੇਤੀ ਪਚ ਜਾਂਦੀ ਐ।
ਹਾਂ, ਸਹੀ ਗੱਲ ਆ ਹੂੰ ਨਾਲੇ ਤੇਲ ਵਾਲੇ ਉਤਰ ਵੀ ਡਾਕਟਰ ਮਨਾ ਹੀ ਕਰਦੇ। ਖਾਣ ਵਾਸਤੇ
ਹਾਂ, ਕੱਲ ਮਟਰ ਪਿਉਏ ਸੀ ਅਸੀਂ ਸੋਚਿਆ ਗੋਲ ਗੱਪੇ ਬਣਾਉਣੇ ਆ। ਤੇ ਫੇਰ ਮੇਰੀ ਮੰਮੀ ਦੀ ਤਬੀਅਤ ਠੀਕ। ਟੱਟੀਆਂ ਲੱਗੀਆਂ ਕਰਕੇ ਤੇ ਫਿਰ ਬਣਾਏ ਨੀ ਮੈਂ ਕਿਹਾ ਖਾ ਲਏ ਤੇ ਹੋਰ ਨਾ ਬਿਮਾਰ ਹੋ ਜਾਣ।
ਹਾਂ, ਨਹੀਂ ਫਿਰ ਬਜ਼ੁਰਗਾਂ ਦਾ ਫਿਰ ਹੋਰ ਧਿਆਨ ਰੱਖਣਾ ਪੈਂਦਾ ਨਾ।
ਹੂੰ। ਫੇਰ ਉਹ ਕਿਹਨੇ ਕਹਿੰਦੇ ਰੱਖ ਦਿੱਤੇ ਫਰਿੱਜ ਚ ਪਾਣੀ ਪਾ ਕੇ। ਰੱਖੇ ਹੋਏ ਹੁਣ ਅੱਜ ਦੇਖਾਂਗੇ ਜੀ ਕਿ
ਅੱਛਾ ਹੂੰ। ਵਧੀਆ ਸਾਨੂੰ ਵੀ ਦਈ
ਹੈਂ ਅੱਛਾ ਹਾਂ- ਹਾਂ।
ਰੇਡੀਮੇਡ ਦਿਖਾ ਮੈਂ ਕਿਹਾ ਰ ਅੱਛਾ ਹੁਣ ਆ ਰਹੀ ਆ।
ਹਾਂ।
ਮੈਂ ਕਿਹਾ ਗੋਲ ਗੱਪਾ ਤੁਸੀ ਰੇਡੀਮੇਟ ਲਿਆਂਦੇ ਹੋ।
ਹਾਂ -ਹਾਂ ਰੇਡੀਮੇਂਟ ਉਹ ਪੈਕੇਟ ਮਿਲ ਜਾਂਦਾ ਨਾ। ਪਾਪੜ ਵਾਲਾ ਤੇ ਉਹ ਤੇਲ 'ਚ ਫਰਾਈ ਕਰਕੇ ਆ ਜਿਹੜੇ ਬਣ ਜਾਂਦੇ।
ਅੱਛਾ ਵਧੀਆ ਬਣ ਜਾਂਦੇ ਉਹ ਵੀ
ਹਾਂ ਚੰਗੇ ਬਣਦੇ ਆ।
ਚਲੋ ਅਸੀ ਵੀ ਟਰਾਈ ਕਰਾਂਗੇ ਫਿਰ ਫਿਰ, ਮਸਾਲਾ ਕਿੱਦਾਂ ਪਾਇਦੇ ਹੋ?
ਬਈ ਆ ਖਾਈ ਲਾ, ਖਾਦੇ ਨਾ, ਮੇਨ ਕੀ ਉਹੀ ਹੈ। ਮਤਲਬ! ਉਹਦਾ ਮਟੀਰੀਅਲ ਠੀਕ ਬਣਿਆ ਹੋਵੇ, ਤੇ ਆਲੂ-ਉੱਲੂ ਉਬਾਲਕੇ ਜਿੱਦਾਂ ਮਟਰ ਵਿੱਚ ਉਬਾਲਕੇ ਪਾਕੇ ਅਤੇ, ਓਕੇ, ਐ ਕੋਟਣੇ ਤਾ ਨਹੀਂ ਧਨੀਏ ਦੀ ਚਟਨੀ ਪੀ ਲੈਂਦੇ ਨਾ, ਵਿੱਚ ਉਹ ਮਿਲਾ ਦਿੰਨੇ ਆ। ਤੇ, ਉਹਦੇ ਨਾਲ ਹੋਰ ਸਵਾਦ ਹੋ ਜਾਂਦਾ। ਹਾਂ। ਪਾਣੀ'ਚ ਪਾਣੀ'ਚ ਫੇਰ ਜੀਰਾ ਭੁੰਨ ਕੇ, ਉਹ ਪਾ ਦਿੰਨੇ ਆ। ਕਾਲਾ ਲੂਣ, ਕਾਲੀਆਂ ਮਿਰਚਾਂ ਪੀਹਕੇ ਰੱਖੀਆਂ, ਥੋੜੇ ਉਹ ਪਾ ਦਿੰਨੇ ਆ। ਬਹੁਤ ਸਵਾਦ ਬਣ ਜਾਂਦਾ ਫੇਰ, ਉਹ ਬਾਜ਼ਾਰੀ ਵਰਗਾ ਹੀ।
ਹਾਂ। ਸਾਡੇ ਓਥੇ ਵੀ ਨਾ, ਬਾਹਰ ਗੋਲਗੱਪੇ ਬਹੁਤ ਸਵਾਦ ਬਨਦੇ ਹੈ। ਮੇਰੇ ਵਿਆਹ'ਚ ਆਈ ਹੋਇਆਂ ਜਿੱਥੇ ਰਹਿੰਦੇ ਹੁੰਦੇ ਸੀ। ਹੂੰ ਮਾਇਕੇ ਸਾਡੇ ਉੱਥੇ ਬੜੀ ਸਵਾਦ ਗੋਲ ਗੱਪੇ ਮਿਲਦੇ ਉਹ ਵਾਲੇ, ਗੋਲਗੱਪੇ ਕਿਤੇ ਨਹੀਂ ਮਿਲਦੇ ਪਰ,
ਹਾਂ।
ਹੂੰ।
ਸਭ ਦਾ ਅਹ ਟੇਸਟ ਅੱਡ -ਅੱਡ ਹੁੰਦਾ ਨਾ। ਹੁਣ ਇੱਧਰ ਬਣਾ ਦਿੰਦੇ ਆ ਉਹ ਮਿੱਠੇ ਮਿੱਠਾ ਪਾ ਦਿੰਦੇ ਵਿੱਚ ਤੇ ਉਹ ਸਾਨੂੰ ਚੰਗੇ ਨਹੀਂ ਲੱਗਦੇ। ਖਾ ਤੇ ਲਈ ਦੇ ਤੇ ਪਰ ਖੱਟਾ -ਮਿੱਠਾ ਕਰ ਦਿੰਦੇ ਹੈ।
ਅੱਛਾ।
ਹਾਂ ਤੇ ਸਾਡੀ ਆਦਤ ਹੀ ਕਰਾਰੇ ਖਾਣ ਦੀ ਸ਼ੁਰੂ ਤੋਂ
ਹਾਂ ਉਹ ਤੇ ਹੈਂ ਮੈਂ ਵੀ ਉੱਥੇ ਇੱਕ ਵਾਰੀ ਆਈ ਹੂੰ ਉੱਥੇ ਇੱਕ ਵਾਰੀ ਮੈਂ ਵੀ ਉੱਥੇ ਆਈ ਇੱਕ ਵਾਰੀ ਖਾਏ ਸੀ ਗੋਲ ਗੱਪੇ ਇੱਕ ਤਰ੍ਹਾਂ ਉੱਥੇ ਨਾ ਅਹ ਥੋੜਾ ਸਾ ਆਲੂ ਤੇ ਇੱਕ ਚਣਾ ਤੇ ਠੰਡਾ ਪਾਣੀ ਨਾਲ ਠੰਡਾ ਪਾਣੀ ਨਾਲ ਥੋੜਾ ਜਿਹਾ ਆ, ਕੀ, ਕੀੱਤਾ ਹੋਇਆ ਹੂੰ, ਹੂੰ। ਠੰਡਾ ਪਾਣੀ, ਹਾਂ। ਇਦਾਂ ਨਹੀਂ ਕਦੇ ਕਦੀ ਖਾਏ। ਕਹਿੰਦੀ ਠੰਡੇ ਪਾਣੀ ਵਾਲੇ ਉਸ ਤਰ੍ਹਾਂ ਖਾਂਦੇ ਰਹੇ ਆ, ਠੰਡੇ ਪਾਣੀ ਵਾਲੇ ਤਾਂ ਖਾਏ ਆ, ਠੰਡਾ ਪਾਣੀ। ਇੱਥੇ ਪਹਿਲੀ ਵਾਰੀ--ਕਦ- ਕਦੇ ਆੰਡ
ਤਾਂ, ਹਰ ਸ਼ਹਿਰ ਦਾ ਅੱਡ- ਅੱਡ ਹੁੰਦਾ ਨਾ, ਖਾਣਾ, ਪੀਣਾ। ਫ਼ਰਕ ਪੈਈ ਜਾਂਦਾ।
ਹੂੰ, ਸਾਡੇ ਵੀ ਕਿਤੇ- ਕਿਤੇ ਠੀਕ ਮਿਲ ਜਾਂਦੇ ਆ। ਕਿਤੇ- ਕਿਤੇ। ਸਾਡੇ ਵੀ ਬੇਕਾਰੀ ਸਾਡੀ ਆਲੂ ਵਾਲੀ ਬਿਲਕੁਲ ਬਹੁਤ ਘੱਟ ਹੀ, ਮਟਰ-ਮੁਟਰ ਪਾਕੇ ਬਣਾਉਂਦੇ ਆ।
ਹਾਂ। ਮਟਰ ਮਹਿੰਗੇ ਲੱਗਦਾ ਤਾਂ ਕਰਕੇ, ਨਹੀਂ ਪਾਉਂਦੇ ਛੇਤੀ।
ਹੂੰ, ਪਾਉਂਦੇ ਆ ਤਾਂ ਥੋੜੇ, -ਘੱਟ ਪਾਉਂਦੇ ਜ਼ਿਆਦਾ ਪਾਉਂਦੇ ਹੀ ਨਹੀਂ। ਥੋੜਾ ਬਹੁਤ ਪਾ ਦਿੰਨੇ ਆ। ਤਾਂ ਲਾਉਣ ਨੂੰ ਦੇਖੇ ਖਾਲੀ ਚ ਪਾਏ ਆ ਮਟਰ ਓ ਤਰ ਚਾਟ ਚੂਟ ਤੇ ਬਣਾ। ਹੁੰਦੇ ਆ ਚਾਟ ਵਾਲੇ ਥੋੜੇ ਪਾ ਸਕਦੇ ਆ। ਤਾਂ ਕਈ ਗੋਲ ਗੱਪੇ ਵਾਲੇ ਚਾਟ ਵੀ ਦਿੰਦੇ ਆ।
ਹਾਂ ਤੇ ਉਹਨਾਂ ਨੂੰ ਪਤਾ ਕੀ ਵਿਕਰੀ ਹੋਈ ਜਾਣ ਡੇ ਤੇ ਆਂਦੇ ਹੋਣੇ ਕੀ ਐਵੇਂ। ਜਿਆਦਾ ਪਾਉਣਾ।
ਤੇ ਸਾਰੇ ਜਾਣੇ।
ਲੋਕਾਂ ਖਾਈ ਜਾਣੇ ਆ ਉਹ ਮਹਿੰਗੇ ਮਟਰ ਪਾ ਕੇ ਇਹਨਾਂ ਨੂੰ ਘਾਟਾ ਪੈਂਦਾ ਹੋਣਾ ਨਾ।
ਠੀਕ ਹੈ ਨਾ ਫਿਰ ਮੈਂ ਨਹਾ ਲਵਾਂ ਫਿਰ ਤੁਹਾਨੂੰ ਲਵਾਉਂਦੀ ਆ ਕਾਲ ਹਨਾ। ਹਾਂਜੀ। ਤੁਸੀਂ ਵੀ ਥੋੜਾ ਫ੍ਰੀ ਹੋ ਜਾਊ
ਠੀਕ